ਹੈਲੋ‌।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
ਹੋਰ ਠੀਕ ਹੋ।
ਵਧੀਆ ਜੀ ਵਧੀਆ ਤੁਸੀਂ ਸੁਣਾਓ।
ਬਸ ਵਧੀਆ ਵਧੀਆ ਅੱਜ ਤਾਂ ਤੁਸੀਂ ਬੜੇ ਦਿਨਾਂ ਬਾਅਦ ਕੋਲ਼ ਕੀਤਾ।
ਬਸ ਜੀ ਅੱਜ ਫਰੀ ਸੀ ਥੋੜ੍ਹਾ ਮੈਂ ਕਿਹਾ ਚੱਲ ਕੋਲ ਕਰ ਲਵਾਂ।
ਹਾਂ ਠੀਕ ਹੈ ਠੀਕ ਹੈ ਅੱਛੀ ਗੱਲ ਹੈ ਲੇਕਿਨ ਵੈਸੇ ਤਾਂ ਤੁਹਾਡਾ ਬਹੁਤ ਟਾਈਮ ਬਾਅਦ ਹੋਣਾ ਵੈਸੇ ਤਾਂ ਤੁਸੀਂ ਕਰਦੇ ਨੀ ਮੈਨੂੰ ਲੱਗ ਰਿਹਾ ਤੁਹਾਨੂੰ ਕੁੱਛ ਕੰਮ ਹੈ ਸ਼ਾਇਦ।
ਨਹੀਂ ਜੀ ਕੰਮ ਨਹੀਂ ਬਸ ਮੈਂ ਕਿਹਾ ਥੋੜ੍ਹਾ ਜਿਹਾ ਪੁੱਛ ਲਈਏ ਭਈਆ ਆਈਜ਼ ਵਗੈਰਾ ਬੜੀਆਂ ਦਰਦ ਹੁੰਦੀਆਂ ਨੇ ਪਤਾ ਨਹੀਂ ਕਿਉਂ ਕੀ ਦਿੱਕਤ ਹੈ ਕੋਈ ਆਈਜ਼ ਔਰ ਜਿਵੇਂ ਸਿਰ ਦਰਦ ਰਹਿੰਦੀ ਹੈ ਨਾ ਉਹਦੇ ਕਰਕੇ ਮੈਂ ਕਿਹਾ ਚੱਲ ਅੱਜ ਪੁੱਛਾ
ਹਾਂ ਹਾਂ ਅੱਛਾ ਅੱਛਾ ਅੱਛਾ ਠੀਕ ਹੈ ਠੀਕ ਹੈ ਅੱਛਾ ਠੀਕ ਹੈ। ਦੇਖੋ ਜੀ ਪਤਾ ਕੀ ਹੈ, ਆਇਸ਼ ਦਰਦ ਹੋ ਰਹੀ ਹੈ ਤੁਹਾਡੀ ਤੇ ਕੀ ਕਹਿੰਦੇ ਆਪਣਾ ਸਿਰ ਵੀ ਦਰਦ ਹੋ ਰਿਹਾ ਹੈ। ਉਹਦੇ ਕਈ ਸਾਰੇ ਕਾਰਨ ਹੋ ਸਕਦੇ ਹੈ ਤੁਹਾਨੂੰ ਹੋ ਸਕਦੇ ਹੈ ਬੀ ਪੀ ਲੋਅ ਜਾਂ ਵੱਧਦਾ ਹੋਏ ਇਹਦੇ ਕਾਰਨ ਵੀ ਅੱਖਾਂ ਤੇ ਸਿਰ ਦਰਦ ਹੋ ਸਕਦਾ ਹੈ ਠੀਕ ਹੈ। ਅ ਤੁਸੀਂ ਅੱਜ ਤੱਕ ਕਦੀ ਆਪਣਾ ਬੀ ਪੀ ਵਗੈਰਾ ਚੈੱਕ ਕਰਾਇਆ?
ਬੀ ਪੀ ਵਗੈਰਾ ਤਾਂ ਮੈਂ। ਅਹ ਘੱਟ ਵੱਧ ਈ ਕਰਾਇਆ ਪਰ ਮੈਨੂੰ ਇਹ ਪਤਾ ਕਿ ਮੇਰਾ ਬੀ ਪੀ ਘੱਟਦਾ ਮੇਰਾ ਵੱਧਦਾ ਨਹੀਂ ਹੈ।
ਦੇਖੋ ਪਤਾ ਕੀ, ਅੱਛਾ ਘੱਟਦਾ ਹੈ ਤੁਹਾਡਾ। ਅੱਛਾ ਮਤਲਬ ਮੇਰੀ ਗੱਲ ਸੁਣੋ ਦੇਖੋ। ਘੱਟਨ ਦੀ ਤਾਂ ਕੋਈ ਮੈਡੀਸਿਨ ਨਹੀਂ ਹੁੰਦੀ। ਕਿ ਉਹਨੂੰ ਵਧਾਇਆ ਜਾਏ ਠੀਕ ਹੈ। ਜੇ ਵਧਿਆ ਹੋਇਆ। ਤਾਂ ਉਹਨੂੰ ਨੋਰਮਲ ਰੱਖਣਾ ਹੈ। ਉਹਦੀ ਮੈਡੀਸਿਨ ਹੁੰਦੀ ਹੈ ਤੇ ਅਸੀਂ। ਅਸੀਂ ਕੀ ਕਰਨਾ ਹੈ। ਕਿ ਅਗਰ ਤੁਹਾਡਾ ਬੀਪੀ ਘੱਟਿਆ ਹੈ ਤੇ ਇੱਕ ਦਿ ਇੱਕ ਦੋ ਦਿਨ ਬਾਅਦ'ਚ। ਤੁਸੀਂ ਕੌਫੀ ਵਗੈਰਾ ਲੈ ਸਕਦੇ ਹੋ। ਕੌਫੀ ਨਾਲ ਤੁਹਾਡਾ ਬੀ ਪੀ ਥੋੜ੍ਹਾ ਜਿਹਾ ਵੱਧੇਗਾ। ਤੇ ਨੋਰਮਲ ਆ ਜਾਏਗਾ ਠੀਕ ਹੈ ਨਾ ਅਦਰਵਾਈਜ਼ ਜੇ ਮਤਲਬ ਇਹਦੇ ਨਾਲ ਵੀ ਤੁਹਾਡੀ ਆਈਜ਼ ਜਾਂ ਸਿਰ ਦਰਦ ਨਹੀਂ ਦੂਰ ਹੁੰਦਾ ਤੇ ਅਗਰ ਫਿਰ ਤੁਸੀਂ-ਤੁਸੀਂ ਅੱਖਾਂ ਦਾ ਟੈਸਟ ਵੀ ਕਰਾ ਸਕਦੇ ਓ। ਫਿਰ ਉਹਦੇ ਕੀ ਕਹਿੰਦੇ ਆਪਣਾ ਉੱਥੋਂ ਤੁਹਾਨੂੰ ਪਤਾ ਲੱਗਜੇ ਗਾ, ਲੱਗਜੇ ਗਾ। ਕਿ ਤੁਹਾਡੀ ਆਈ, ਸਾਈਡ ਵੀਕ ਤੇ ਨੀ ਐ। ਉਹਦੇ ਕਾਰਨ ਵੀ, ਹਾਂ।
ਮੈਨੂੰ ਵੀ ਲੱਗਦਾ ਸੀ, ਬਈ ਆਈ ਸਾਈਡ ਵਗੈਰਾ ਹੋ ਸਕਦਾ ਵੀ ਜਿਹਦੇ ਨਾਲ ਨਾ, ਮੇਰਾ ਸਿਰ ਬੜਾ ਭਾਰੀ-ਭਾਰੀ ਰਹਿੰਦਾ ਜਿਵੇਂ ਨਾ ਕੁਛ ਕੀਐ ਬਈ ਨੀਂਦ ਵੀ ਨਹੀਂ ਪੂਰੀ ਹੁੰਦੀ ਪਤਾ ਨੀ ਕੀ ਦਿੱਕਤ ਐ।
ਦੇਖੋ ਨੀਂਦ ਨਾ ਪੂਰੀ ਹੋਣ ਦੇ ਕਾਰਨ ਤੇ ਸਟੈਰਸ ਵੀ ਹੈਗਾ। ਕੋਈ ਤੁਸੀਂ ਮਤਲਬ ਟੈਂਸ਼ਨ ਵਗੈਰਾ ਤਾਂ ਨਹੀਂ ਲੈਂਦੇ।
ਟੈਂਨਸ਼ਨ ਤਾਂ ਦੇਖੋ, ਟੈਂਸ਼ਨਾਂ ਤਾਂ ਮੁੱਕਦੀਆਂ ਨੀ ਜੀ ਕਦੀ।
ਹਾਂ ਇਹ ਤੇ ਹੂੰ-ਹੂੰ ਇਹ ਤੇ ਹੈ ਈ ਏ, ਬਿਲਕੁਲ-ਬਿਲਕੁਲ।
ਬਸ ਰਾਤੀਂ ਤੇ ਰੋਜ਼ ਡੇਢ ਵੱਜ ਜਾਂਦੇ ਨੇ ਸੌਦਿਆਂ-ਸੌਦਿਆਂ, ਸਵੇਰੇ ਸਾਢੇ ਚਾਰ ਵਜੇ ਫਿਰ ਉੱਠ ਜੀਦਾ। ਤੇ ਕੀ ਐ ਬਈ, ਉਹਦੇ ਨਾਲ ਵੀ ਹੋ ਸਕਦਾ ਕੁਛ ਕਹਿ ਨਹੀਂ ਸਕਦੇ।
ਹਾਂ ਬੱਚੇ ਵੀ ਤੇ ਨੀ ਸੌਣ ਦਿੰਦੇ ਨਾ ਰਾਤੀਂ
ਨਹੀਂ ਬੱਚੇ ਤਾਂ ਚਲੋ ਖੈਰ, ਨਹੀਂ ਹਜੇ ਮੈਂ ਨਿਊਲੀ ਮੈਰਿਡ ਆਂ ਹਜੇ। ਤੇ ਬੱਚਿਆਂ ਦਾ ਤਾਂ ਕੋਈ ਰੌਲਾ ਨੀ ਜੀ ਹਜੇ। ਬਸ ਆਪਸ 'ਚ ਤੰਗ ਕਰ ਲਈਦਾ। ਹੋਰ ਤੇ ਕੁਛ ਨੀ ਜੀ।
ਲੜਦੇ ਹੈਂ, ਲੜਾਈ ਵੀ ਕਰਦੇ
ਬਸ ਜੀ ਜਿੱਥੇ ਪਿਆਰ ਹੁੰਦਾ, ਉੱਥੇ ਲੜਾਈ ਵੀ ਹੁੰਦੀ ਏ।
ਇਹ ਤੇ ਹੈ ਈ ਏ, ਸਹੀ ਗੱਲ ਐ, ਦੇਖਿਆ ਨਾ ਮੈਂ ਤੁਹਾਨੂੰ ਕਿਹਾ ਸੀ ਮੈਂ ਕਿਹਾ, ਸ਼ਾਇਦ ਤੁਹਾਨੂੰ ਕੋਈ ਕੰਮ ਹੋਏਗਾ
ਹਾਂਜੀ, ਬਸ ਮੈਂ ਕਿਹਾ ਪੁੱਛ ਪੁੱਛਾਂ ਬ‌ਈ, ਮੈਂ ਮੇਡੀ ਰੋਜ਼ ਕਰ ਦਿੰਨੀ ਆ ਵੀ, ਕਿ ਚਲ੍ਹ ਜਾਵਾਂ ਮੈਡੀਸਨ ਲੈਣ। ਜਾਵਾਂ-ਜਾਵਾਂ, ਬਸ ਮੈਂ ਕਿਹਾ ਅੱਜ ਫੋਨ ਕਰਕੇ ਪੁੱਛ ਹੀ ਲਵਾਂ, ਫਿਰ ਈ ਜਾਵਾਂ।
ਦੇਖੋ ਜੀ ਸਭ ਤੋਂ ਪਹਿਲਾਂ ਤੁਸੀਂ ਆਪਣਾ ਬੀ ਪੀ ਚੈੱਕ ਕਰਾਓ ਠੀਕ ਐ। ਅਗਰ ਬੀ, ਪੀ ਓਕੇ ਐ, ਨੋਰਮਲ ਐ ਫੇਰ ਤੁਸੀਂ ਆਈ ਸਾਈਡ ਹੋ ਸਕਦਾ ਵੀਕ ਹੋਏ ਠੀਕ ਐ। ਅਗਰ ਆਈਸਾਈਡ ਵੀਕ ਹੈਗੀ ਐ, ਤੇ ਤੁਸੀਂ ਚਸ਼ਮਾ ਵਗੈਰਾ ਲਗਵਾਓ। ਫਿਰ ਦੇਖੋ ਤੁਹਾਡਾ ਸਿਰ ਦਰਦ ਠੀਕ ਹੁੰਦਾ ਐ, ਕਿਉਂਕਿ ਅਗਰ ਅੱਖਾਂ ਕਮਜ਼ੋਰ ਨੇ ਨਿਗਾਹ ਕਮਜ਼ੋਰ ਏ ਤੇ ਉਹਦੇ ਕਾਰਨ ਵੀ ਸਿਰ ਦਰਦ ਹੋ ਜਾਂਦਾ ਐ, ਕੋਈ ਵੱਡੀ ਗੱਲ ਨੀ ਹੁੰਦੀ
ਕੁਛ ਇਹ ਵੀ ਐ ਬਈ, ਨੀਂਦ ਵੀ ਨੀ ਪੂਰੀ ਹੋ ਪਾਂਦੀ, ਉਹ ਵੀ ਰੀਜ਼ਨ ਹੋ ਸਕਦਾ ਐ।
ਹਾਂ ਉਹ ਵੀ ਹੋ ਸਕਦਾ ਐ ਜੀ, ਕਿਉਂਕਿ ਅਹ ਜਬ ਨੀਂਦ ਨ‌ਈਂ ਆਏਂਗੀ ਪੂਰਾ ਸਰੀਰ ਮਤਲਬ ਆਰਾਮ ਨਹੀਂ ਮਿਲੇਗਾ। ਨੀਂਦ ਹੀ ਇੱਕ ਐਸੀ ਚੀਜ਼ ਐ, ਜੋ ਨੀਂਦ ਪੂਰੀ ਕਰ ਗਿਆ ਨਾ, ਓਸ ਤੰਦਰੁਸਤ ਰਹਿੰਦਾ ਏ। ਠੀਕ ਐ, ਉਹਦੇ ਨਾਲ ਟੈਨਸ਼ਨਾਂ ਬਹੁਤ ਦੂਰ ਹੁੰਦੀਆਂ ਐ। ਠੀਕ ਐ। ਕਾਫੀ ਸਾਰੇ ਮਤਲਬ, ਔਰਗਨ ਸਹੀ ਤਰ੍ਹਾਂ ਤਰੀਕੇ ਨਾ ਕੰਮ ਕਰਦੇ ਆ‌।
ਬਿਲਕੁਲ।
ਹਾਂਜੀ-ਹਾਂਜੀ, ਹੋਰ ਦੱਸੋ ਕਿ ਮੈਂ ਤੁਹਾਡੇ ਲਈ ਸੇਵਾ ਕਰ ਸਕਦਾ ਆ?
ਬਸ ਜੀ ਬਸ, ਇਹੀ ਪੁੱਛਣਾ ਸੀ ਮੈਂ ਕਿਹਾ ਚੈੱਕ ਕਰਵਾ ਕੇ ਆਵਾਂ ਫਿਰ ਆਪਣੀਆਂ ਅੱਖਾਂ ਵਗੈਰਾ ਨਾ
ਹੂੰ-ਹੂੰ, ਹੂੰ ਠੀਕ ਐ, ਠੀਕ ਐ। ਬਲ ਕਿ ਮੇਰੇ ਕੋਲ ਅਹ, ਇੱਕ ਪੇਸ਼ੈਂਟ ਸੀ। ਆਇਆ ਸੀ ਮੇਰੇ ਕੋਲ ਤੇ ਉਨਾਂ ਦਾ ਓਹੀ ਸਿਰਦਰਦ ਹੁੰਦਾ ਸੀ ਤੇ ਨਾਲ ਸਿਰਦਰਦ ਦੇ ਨਾਲ ਉਨਾਂ ਦੇ ਵਾਲ ਚੜ੍ਹਦੇ ਸੀਗੇ।
ਅੱਛਾ ਜੀ!
ਹਾਂ, ਤੇ ਫਿਰ ਮੈ ਉਨਾ ਨੂੰ ਕੁਛ ਮੈਡੀਸਨ ਵਗੈਰਾ ਦਿੱਤੀ। ਅਤੇ ਅਸੀਂ ਮਤਲਬ ਕੀ ਕਹਿੰਦੇ ਆਪਣਾ ਐਲੋਪੈਥਿਕ ਮੈਡੀਸਨ ਵਗੈਰਾ।
ਅਤੇ ਫਿਰ ਮੈਡੀਸਨ ਦਿੰਦੇ ਹੋ ਤੁਸੀਂ?
ਹਾਂਜੀ ਹਾਂਜੀ ਬਿਲਕੁਲ।
ਅੱਛਾ ਜੀ।
ਹਾਂਜੀ, ਤੇ ਕਿਸੇ ਨੂੰ ਹੈ ਪ੍ਰੋਬਲਮ?
ਵਾਲ ਤਾਂ ਦੇਖੋ ਸਾਡੇ ਵੀ ਝੜਦੇ ਨੇ ਉਹਦਾ ਰੀਜ਼ਨ ਇਹ ਹੈ ਕਿ ਅਸੀਂ ਅੱਜ ਕੱਲ੍ਹ ਦੇਖੋ। ਪਾਰਲਰ ਤੇ ਜਾਂਦੇ ਹਾਂ ਪੂਰੇ। ਛੇ ਮਹੀਨੇ ਸੱਤ ਮਹੀਨੇ ਬਾਅਦ ਰਿਬੋਂਡਿੰਗ ਕਰਵਾਉਣ।
ਹਾਂ ਹਾਂ ਬਿਲਕੁਲ।
ਦੇਖੋ ਉਹ ਕੈਮੀਕਲ ਲੱਗਦਾ ਸਿਰ 'ਤੇ ਵਾਲ ਤਾਂ ਝੜਨਗੇ ਹੀ ਨਾ।
ਹਾਂ ਇਹ ਤਾਂ ਹੈ ਹੀ ਹੈ ਕੁਛ ਇੱਕ ਹੋਰ। ਦੇਖੋ ਪਤਾ ਕੀ ਰੀਜ਼ਨ ਵਾਲ ਝੜਨ ਦੇ ਬਹੁਤ ਸਾਰੇ ਨੇ ਠੀਕ ਹੈ ਜਿਨਾਂ ਦੇ ਅ। ਅ ਵੀਹ ਤੋਂ ਪੱਚੀ ਵਾਲ ਝੜਦੇ ਨੇ। ਉਹ ਹੁੰਦਾ ਦੇਖੋ ਨੋਰਮਲ ਜਿਹਨ੍ਹਾਂ ਦੇ ਗੁੱਛੇ ਦੇ ਗੁੱਛੇ ਡੇਲੀ ਆ। ਉ ਉਹਨਾਂ ਦੇ ਬਹੁਤ ਸਾਰੇ ਰੀਜ਼ਨ ਹੋ ਸਕਦੇ ਨੇ ਹੋ ਸਕਦਾ ਉਹਨਾਂ ਨੂੰ। ਕਿਸੇ ਚੀਜ਼ ਦੀ ਮਤਲਬ ਵਿਟਾਮਿਨ ਮਿਨਰਲ। ਜਾਂ ਮਤਲਬ ਉਹਨੂੰ। ਅ ਥਾਇਰਾਇਡ ਦੀ ਪ੍ਰੋਬਲਮ ਵੀ ਹੋ ਸਕਦੀ ਐ ਇਸ ਕਾਰਨ ਵੀ ਵਾਲ ਜਾ ਸਕਦੇ ਐ।
ਅੱਛਾ ਜੀ।
ਜਿਨ੍ਹਾਂ ਦੇ ਮਤਲਬ ਵੀਹ ਤੋਂ ਪੱਚੀ ਵਾਲ ਝੜ੍ਹਦੇ ਆ ਉਹ। ਤਾਂ ਨੋਰਮਲ ਐ ਔਰ ਵੈਸੇ ਵੀ ਜੇੜਾ ਬਰਸਾਤੀ ਮੌਸਮ ਹੁੰਦੈ ਨਾ। ਓਦੇ ਵਿੱਚ ਕੀ ਹੁੰਦੈ ਕੀ ਸਾਡੇ। ਹੇਅਰ ਦੀ ਸਕੈਲਪ ਐ ਨਾ ਮਤਲਬ ਹੇਅਰ ਦੀ ਜਿਹੜੀ ਜੜ ਅਸੀਂ ਬੋਲਦੇ ਆ ਸਕੈਲਪ ਨੂੰ। ਉਹ ਮਤਲਬ ਅਹ ਬਰਸਾਤਾਂ ਵਿੱਚ ਮਤਲਬ ਅਹ ਨਮੀ ਆ ਜਾਂਦੀ ਓਦੇ ਚ।
ਹਾਂ ਹਾਂ ਇੱਕ ਮੌਸਮ ਆਂਦਾ ਜਿਹਦੇ ਵਿੱਚ ਵਾਲ ਬਹੁਤ ਝੜਦੇ ਨੇ ਹਨਾਂ।
ਐ ਐਹੀ ਮੌਸਮ ਐ ਜੇੜੇ ਬਰਸਾਤਾਂ ਵਾਲੇ ਮੌਸਮ। ਹਾਂ ਬਿਲਕੁੱਲ-ਬਿਲਕੁੱਲ ਤੇ। ਓਦੇ ਵਿੱਚ ਵੀ ਵਾਲ ਜਾਂਦੇ ਆ ਬਰਸਾਤਾਂ ਵਾਲੇ ਮੌਸਮ ਵਿੱਚ।
ਅੱਛਾ ਮੇਰੇ ਵੀ ਨਾ ਐਵੇਂ ਪੂਰੇ ਦੇ। ਪੂਰੇ ਲੰਬੇ ਜਿਵੇਂ ਪੂਰੇ ਜੜ੍ਹ ਤੋਂ ਵਾਲ ਜਾਂਦਾ ਨਾ ਐਨ ਲੰਬਾ। ਪੂਰੇ ਐਵੇਂ ਵਾਲ ਨਿਕਲਦੇ ਨੇ ਮੈਂ ਕਿਹਾ ਪਤਾ ਨਹੀਂ ਕੀ ਦਿੱਕਤ ਹੈ ਬਈ ਇੰਨੇ ਵਾਲ ਝੜਨ ਵਾਲਾ ਕੋਈ ਕੰਮ ਤਾਂ ਹੈ ਨਹੀਂ।
ਦੇਖੋ ਜੀ ਮੈਂ ਤੁਹਾਨੂੰ ਦੱਸਿਆ ਬਹੁਤ ਰੀਜ਼ਨ ਨੇ ਮੈਂ ਤੁਹਾਨੂੰ ਕੀ ਕੀ ਦੱਸਾਂ। ਠੀਕ ਹੈ ਔਰ ਇਹ ਵੀ ਰੀਜ਼ਨ ਹੁੰਦਾ ਹੈ ਕਿ ਅਗਰ ਤੁਸੀਂ ਗਿੱਲੇ ਗਿੱਲੇ ਵੱਲ ਧੋ ਕੇ ਆਏ ਹੋ। ਉਹਨੂੰ ਤੁਸੀਂ ਕੰਗੀ ਕਰੋਗੇ ਤਾਂ ਵੀ ਝੜਨਗੇ ਇਹ ਵੀ ਇੱਕ ਰੀਜ਼ਨ ਹੈ।
ਅੱਛਾ ਕੋਈ ਕਹਿੰਦੇ ਨੇ ਜੀ ਛੰਡਣੇ ਨਹੀਂ ਚਾਹੀਦੇ ਕੰਘੀ ਕਰਨੀ ਚਾਹੀਦੀ ਹੈ ਗਿੱੱਲੇ ਵਾਂਲਾਂ 'ਚ।
ਨਾ ਬਿਲਕੁਲ ਵੀ ਨਹੀਂ ਕਿਉਂਕਿ ਦੇਖੋ ਤੁਸੀਂ ਵਾਲ ਧੋ ਕੇ ਆਓਗੇ। ਉਹਦੀ ਜੜਾ ਤੇ ਵੈਸੇ ਫਿਲਹਾਲ ਕੱਚੀ ਹੈ ਨਾ ਮਤਲਬ ਗਿੱਲੇ ਵਾਲ ਨੇ ਤੁਸੀਂ। ਕੰਘੀ ਅ ਮਤਲਬ ਉਲਝ ਜਾਂਦੇ ਨੇ ਵਾਲ ਵਾਲ ਜੇ ਉਲਝਣਗੇ। ਤੁਸੀਂ ਕੰਘੀ ਜਬਰਦਸਤੀ ਕਰੋਗੇ ਤੇ ਮਤਲਬ। ਸ਼ੋਅਰ ਹੈ ਕਿ ਮਤਲਬ ਪੱਕਾ। ਤੁਹਾਡੇ ਵਾਲ ਝੜ੍ਹਨਗੇ ਹੀ ਝੜ੍ਹਨਗੇ ਵਾਲ ਹਮੇਸ਼ਾ। ਹਾਂ ਸੁਕਾ ਕੇ ਚੰਗੀ ਤਰ੍ਹਾਂ ਸੁਕਾ ਕੇ। ਉਹਨੂੰ ਹਫ਼ਤੇ ਵਿੱਚ ਦੋ ਵਾਰੀ ਓਇਲ ਤੁਸੀਂ ਕਰਨੈ। ਜਿਦੇ ਕਾਰਨ ਤੁਹਾਡੇ ਹਾਂ ਉਸ। ਸਪੈਸ਼ਲੀ ਤੁਹਾਨੂੰ ਮਤਲਬ ਖਾਣ ਪਾਂਣ ਚ ਬਿਲਕੁਲ ਧਿਆਨ ਰੱਖਣਾ।
ਦੇਖੋ। ਓਇਲ ਵਗੈਰਾ ਤਾਂ ਅਸੀਂ ਜੂ ਛੋਟੇ-ਛੋਟੇ ਹੁੰਦੇ ਲਾਈਦੈ ਜਦੋਂ ਕੀ ਪੇਰੈਂਟਸ ਲਾਂਦੇ ਨੇ ਸਿਰ ਤੇ। ਉਸ ਤੋਂ ਬਾਦ ਤੇ ਜੀ ਹੁਣ। ਤੇ ਓਇਲ ਦਾ ਕੰਮ ਈ ਨੀ ਓਇਲ ਨੂੰ ਤਾਂ ਵੇਖਦਿਆਂ ਵੀ ਬੜੇ ਚਿਰ ਹੋਗੇ ਹੋਣੇ ਵੀ ਸਿਰ ਚ ਲਾਣਾ ਵੀ ਹੈਗੈ।
ਹੂੰ-ਹੂੰ।
ਔਇਲ ਤੇ ਲਗਾਈ ਦੇ ਨੀ ਸਿਰ'ਚ, ਫਿਰ ਕਈ ਤਰ੍ਹਾਂ ਦੇ ਧਾੰਨੂ ਪਤਾ ਰਿਬੋਂਡਿੰਗ ਕਰਵਾਓ, ਤੇ ਉਸ ਠਾਰਾਂ-ਠਾਰਾ ਰੁਪਏ ਦੇ ਸ਼ੈਂਪੂ ਪਲੱਸ ਕੰਡੀਸ਼ਨਰ ਨੇ, ਠੀਕ ਏ, ਔਰ ਅਲੱਗ-ਅਲੱ ਤਰ੍ਹਾਂ ਤੇ ਸੈਂਪੂ ਲਗਣੇ, ਜੇ ਇਕ ਕੋਲੋ ਲੌਰੀਅਲ ਫੀ ਕਰਵਾਈਏ, ਦੂਜੇ ਨੇ ਮੈਟ੍ਰਿਕਸ ਦੀ ਕਰ ਦੇਨੀ ਐ, ਤੀਜੇ ਨੇ ਹੋਰ ਕਰ ਦੇਨੀ ਐ, ਤੇ ਦੇਖੋ, ਓ ਪ੍ਰੋਡਕਟ ਵੀ ਚੇਂਜ ਹੁੰਦੇ ਨੇ ਉਹਦੇ ਨਾਲ ਵੀ ਅਪਨਾ, ਵਾਲ ਝੜਨ ਦੀ ਦਿੱਕਤ ਹੁੰਦੀ ਐ ਨਾ।
ਬਿਲਕੁੱਲ-ਬਿਲਕੁੱਲ, ਸੌ ਪ੍ਰਸੈਂਟ ਜੀ, ਦੇਖੋ ਹੁਣ, ਕਿਸੇ ਵਿੱਚ ਕੀ ਕੈਮੀਕਲ ਪਿਆ ਸਾਨੂੰ ਨੀ ਪਤਾ, ਠੀਕ ਐ ਜੀ। ਆਯੁਰਵੇਦ ਤੇ ਐਹੀ ਕਹਿੰਦਾ, ਕਿ ਤੁਸੀਂ ਜਿੰਨਾ ਨੈ ਚੁਰਲ ਖਾਓਗੇ, ਓਨਾ ਹੀ ਨੈਚੁਰਲ, ਮਤਲਬ ਤੁਹਾਨੂੰ ਰਿਜ਼ਲਟ ਮਿਲੇਗਾ।
ਹਾਂਜੀ, ਹੈ ਤਾਂ ਦੇਖੋ ਸਾਰਾ ਕੈਮੀਕਲ ਈ ਐ, ਦੇਖੋ ਵਾਲ ਬਿਲਕੁੱਲ ਕਰਲੀ ਵੀ ਹੋਣ ਨਾ, ਅਗ---ਓਹਨੂੰ ਲਗਾਂਦੇ ਨੇ, ਮਤਲਬ ਛੇ ਘੰਟੇ ਲਗਾਂਦੇ ਨੇ ਓ ਰਿਬੋਂਡਿੰਗ ਕਰਦਿਆਂ। ਛੇ ਘੰਟੇ ਦੇ ਵਿੱਚ ਤੁਸੀਂ ਦੇਖੋ ਕੀ, ਵਾਲ ਬਿਲਕੁਲ ਸਿੱਧਾ ਹੋਜੇਗਾ ਤੁਹਾਡਾ, ਪੂਰੇ ਸਾਲ ਵਾਸ
ਹਾਂ-ਹਾਂ, ਬਿਲਕੁੱਲ-ਬਿਲਕੁੱਲ।
ਪੂਰੇ ਸਾਲ ਵਾਸਤੇ ਹੋਜੇਗਾ, ਤੁਸੀਂ ਜੋ ਮਰਜ਼ੀ ਕਰਦੇ ਰਹੋ ਵਾਲਾ ਨੂੰ, ਰੱਫ-ਟੱਫ ਯੂਜ ਕਰੋ, ਓਹਨੇ ਕਿਤੇ ਨੀ ਜਾਣਾ ਵਾਲਾਂ ਨੇ।
ਹਾਂ, ਹਾਂ ਮੈਡਮ ਐਹੀ ਤਾਂ ਸਾਰੀ ਗੱਲ ਐ, ਮੈਂ ਤੁਹਾਨੂੰ ਏਹੀ ਤਾਂ ਸਮਝਾਣਾ ਚਾਹ ਰਿਹਾ ਵਾਂ, ਕੀ ਮਤਲਬ ਅੱਜ-ਕੱਲ ਕੈਮੀਕਲ, ਦਾ ਮਤਲਬ ਵਧਾਵਾ ਇਹਨਾ ਪੈਗਿਆ ਹੋਇਆ ਕੀ ਮਤਲਬ ਦੁਨੀਆਂ ਐ ਨੀ ਸੋਚਦੀ ਕੀ ਮਤਲਬ, ਐ ਕੈਮੀਕਲ ਦਾ ਸਾਡੇ ਸਿਰਦੇਸ ਉੱਤੇ ਯਾ ਕੈਮੀਕਲ ਖਾਣ ਨਾਲ ਕਿਸੇ ਚੀਜ਼ ਮਤਲਬ, ਅੱਜ-ਕੱਲ ਤੇ ਤੁਹਾਨੂੰ ਪਤਾ ਹੀ ਹੈ। ਹਰ, ਹਰ ਚੀਜ਼ ਵਿੱਚ, ਹਰ ਸਬਜ਼ੀ ਵਿੱਚ, ਕੈਮੀਕਲ ਦਾ ਮਤਲਬ, ਪ੍ਰਯੋਗ ਹੁੰਦਾ ਹੈ, ਠੀਕ ਹੈਨਾ।
ਤੇ ਹੈਹੀ ਨੇ, ਜੀ‌।
ਬਿਲਕੁਲ ਵੀ ਨੀ, ਬਿਲਕੁਲ ਵੀ ਪਿਓਰਟੀ ਦੀ ਤਾ ਨਾਮ ਹੀ ਨਾ ਲਵੋ।
ਹਰ ਚੀਜ਼ਾਂ ਨੂੰ, ਹਾਂ। ਹਰ ਚੀਜ਼ਾਂ ਨੂੰ ਟੀਕੇ ਲੱਗ ਰਹੇ ਨੇ। ਪਨੀਰ ਦੇਖੋ, ਤੁਸੀ ਪਨੀਰ ਲਿਆਨੇ ਆ, ਪਨੀਰ ਲੈਣ ਜਾਓਗੇ ਨਾ, ਅਗਰ ਤੁਸੀਂ ਕਹੋਗੇ ਚਲੋ ਅਸੀਂ ਨਮਕ ਲਗਾਕੇ ਖਾ ਲੀਏ ਓ ਪਨੀਰ ਐਵੇਂ ਆ, ਤੁਸੀਂ ਰੱਬੜ ਖਾਂਦੇ ਪਏ ਓ।
ਬਿਲਕੁੱਲ-ਬਿਲਕੁੱਲ ਸੌ ਪਰਸੇਂਟ। ਮੈਂ ਤੁਹਾਨੂੰ ਕਿਹਾ ਤਾ ਹੈ, ਔਰ-ਔਰ ਕੱਲ-ਕੱਲ ਹੀ ਇੱਕ ਮੇਰੇ ਕੋਲ ਬੱਚਾ ਆਇਆ ਸੀ ਛੋਟਾ ਵਿਚਾਰਾ, ਓਹਦੇ ਮੂੰਹ ਤੇ ਦਾਨੇ-ਦਾਨੇ ਹੋਗੇ ਸੀ, ਲਾਲ-ਲਾਲ ਜੇ, ਇਸ ਮੌਸਮ ਵਿੱਚ ਲਗ ਭਗ ਹੋ ਜਾਂਦੇ ਨੇ, ਕਿਉਂਕਿ ਏਸ, ਇਸ ਮੌਸਮ ਵਿੱਚ ਮੈਂਗੋ ਵਗੈਰਾ, ਅੰਬ ਵਗੈਰਾ ਆਂਦੇ ਆ ਬੱਚੇ ਸ਼ੌਕੀਨ ਹੁੰਦੇ ਆ ਖਾਣ ਦੇ, ਤੇ ਅੰਬ ਦੇ ਉੱਤੇ ਜੇੜਾ ਮਸਾਲਾ ਲੱਗਿਆ ਹੁੰਦਾ ਨਾ ਅੰਬ ਦੇ ਉੱਤੇ ਦਾ ਮਸਾਲਾ ਲੱਗਿਆ ਹੁੰਦਾ ਨਾ, ਓ ਬਹੁਤ ਜਿਆਦਾ ਗਰਮ ਹੁੰਦਾ। ਤੇ ਓ ਜਦੋਂ ਫਿਰ ਬੱਚੇ ਖਾਂਦੇ ਐ, ਸੁਣੋ ਦੇਖੋ ਤਾ ਪਲੀਜ਼ ਤੇ, ਮਤਲਬ ਮੇਰੀ ਗੱਲ ਦਾ ਧਿਆਨ ਨਾਲ ਸੁਣਨਾ, ਤੇ ਓਰ ਤੇ ਮਸਾਲਾ ਲੱਗਿਆ ਹੁੰਦਾ ਓ ਫੀ ਫਿਰ ਬ ਬੱਚੇ ਖਾਂਦੇ ਆ ਮਸਾਲੇ ਵਾਲਾ, ਤੇ ਓਦੇ ਦਾਣੇ-ਦਾਣੇ, ਲਾਲ-ਲਾਲ ਜੇ ਦਾਾਨੇ ਹੋ ਜਾਂਦੇ ਨੇ, ਪੂਰੇ ਸਰੀਰ ਤੇ, ਵਾਲਾਂ ਦੇ ਵਿੱਚ ਵੀ। ਤੇ ਉਹਨਾ ਨੂੰ ਮੈਂ ਸਮਝਾਇਆ, ਕਿ ਅਗਰ ਤੁਸੀਂ ਮੈਂਗੋ ਖਾਣੇ ਆ ਨਾ, ਤੇ ਉਹਨੂੰ ਦੱਸ ਸ ਪੰਦਰਾਂ ਮਿੰਟ ਬਾਅਦ ਪਾਣੀ ਵਿੱਚ ਭੀਗੋਕੇ ਰੱਖੋ ਉਹਨੂੰ, ਤਾਂ ਕਿ ਜਿਹੜਾ ਉਹਦਾ ਅਸਰ ਏ ਮਸਾਲੇ ਦਾ ਖਤਮ ਹੋਜੇ, ਤਾਂ ਓ ਮੈਂਗੋ, ਮੈਂਗੋ ਵਗੈਰਾ ਖਾਓ। ਹਾਂ, ਹਾਂ, ਹਾਂ।
ਕਿ ਵੱਡੇ ਵੀ ਸ਼ੌਕੀਨ ਜੇ, ਜੀ ਮੈਂਗੋ ਦੇ। ਸਾਡਾ ਆਪਣਾ ਮੂੰਹ ਭਰਿਆ ਗਾ ਇਸ ਟਾਈਮ ਦਾਣਿਆਂ ਨਾਲ।
ਹਾਂ ਹ ਸਹੀ ਹਾਂ ਠੀਕ ਹੈ
ਚਲੋ ਠੀਕ ਹੈ ਜੀ, ਮੈਨੂੰ ਨਾ, ਕੌ ਕੋਲ ਆ ਰਹੀ ਹੈ ਵਿੱਚ, ਓਕੇ-ਜੀ, ਸਤਿ ਸ਼੍ਰੀ ਅਕਾਲ ਜੀ।
ਕਰਨਾ ਜੀ, ਓਕੇ।